ਬਸ ਵਧੀਆ। ਤੁਸੀਂ ਰਾਸਮਲਾਈ ਤੇ ਰਬੜੀ ਦੱਸਨੀ ਸੀ। ਹ
ਅੱਛਾ, ਤੁਸੀਂ ਖਾਣੀ ਏ ੳ ਚਲੋ, ਹੁਨ ਪਹਿਲਾਂ ਤੂਹਾਨੂੰ ਦ੍ਹਦੀ ਆ ਰਬੜੀ ਠੀਕ ਹੈ, ਪਹਿਲਾਂ ਲਓ ਦੁੱਧ ਇੱਕ ਕਿੱਲੋ ਠੀਕ ਹੈ ਤੇ ਖੰਡ ਲੋ ਏਕ ਸੌ ਪੱਚੀ ਗ੍ਰਾਮ
ਦੁੱਧ ਇੱਕ ਕਿਲੋ ਦੋ ਮਿੰਟ ਦੋ ਮਿੰਟ, ਦੁੱਧ ਇੱਕ ਦੁੱਧ ਇੱਕ ਕਿੱਲੋ ਖਂਡ ਇਕਸੌ ਪ
ਖੰਡ ਇੱਕ ਸੌ ਪੱਚੀ ਗ੍ਰਾਮ ਪਿਸਤਾ ਪ ਪਿਸਤਾ ਅਤੇ ਬਦਾਮ ਪੱਚੀ ਪਚੀ ਪੱਚੀ ਗ੍ਰਾਮ, ਇੱਕ ਸੌ ਨੀ ਪੱਚੀ-ਪੱਚੀ ਗ੍ਰਾਮ
ਪਿਸਤਾ ਠੀਕ ਹੈ
ਛੋਟੀਆਂ ਇਲਾਚੀਆਂ ਚਾਰ ਪੰਜ
ਠੀਕ ਹੈ
ਠੀਕ ਆ ਫੇਰ ਹੁਣ ਪਤਾ ਇੱਕ ਕੜਾਹੀ ਲੈਣੀ ਆ ਉਹਦੇ ਵਿੱਚ ਦੁੱਧ ਪਾਣਾ, ਉਹਨੂੰ ਉਬਾਲਣਾ ਹ ਠੀਕ ਆ, ਦੁੱਧ ਪਾਣਾ ਉਹਦੇ ਚ ਉਹਨੂੰ ਉਬਾਲਣਾ ਫੇਰ ਉਹਨੂੰ ਨਾ ਗੈਸ ਘੱਟ ਕਰਕੇ ਨਾ ਹੈਨਾ, ਦੁੱਧ ਨੂੰ ਹਿਲਾਈ ਜਾਣਾ ਜੇ ਹੁਣ ਆਪਾਂ ਕਿੱਲੋ ਦੁੱਧ ਦਾ ਪਾਇਆ ਨਾ ਉਹ ਕੜ-ਕੜ ਕੇ ਉਹਦਾ ਚੌਥਾ ਹਿੱਸਾ ਰਹਿ ਜਾਵੇ
ਅੱਛਾ।
ਠੀਕ ਆ ਫੇਰ ਉਹਦੇ ਵਿੱਚ ਪਾ ਦੇਣੀ ਆਪਾਂ ਖੰਡ ਠੀਕ ਏ ਫੇਰ ਉਹਨੂੰ ਪਕਾਣਾ ਕੜਸ਼ੀ ਨਾਲ ਹਜਾਈ ਜਾਣਾ ਲਗਾਤਾਰ ਠੀਕ ਐ, ਜਦੋਂ ਉਹ ਕੜਾਈ, ਜਦੋਂ ਹਿਲਾਈ ਜਾਣਾ ਜਦੋਂ ਜਿਹੜੀ ਕੜਛੀ ਹਿਲਾ ਰਹੇ ਨਾ, ਜਿਹੜੀ ਕੜਾਹੀ ਚ ਦੁੱਧ ਪਾਇਆ ਹੋਇਆ ਨਾ ਜਦੋਂ ਉਹ ਚ ਥੋੜਾ-ਥੋੜ੍ਹਾ ਘਿਓ ਤੇਲ ਜਿਹਾ ਛੱਡਣ ਲੱਗ ਜਾਣ ਨਾ ਹੈਨਾ ਸਾੜਨ ਜਿਹਾ ਲੱਗ ਜਾਵੇ ਹਨਾ ਫੇਰ ਉਹਦੇ ਵਿੱਚ ਉਹ ਪਿਸਤਾ, ਬਦਾਮ ਕੁੱਟ ਕੇ ਇਲੈਚੀ ਪਾ ਦੇਣੀ ਆ।
ਠੀਕ ਏ, ਚੱਲ ਪਾਤੀ।
ਹੈਂ।
ਪਾਤੀ-ਪਾਤੀ।
ਬਸ ਬਣ ਗਈ ਫੇਰ ਖਾ ਲਾ।
ਕੋਲੀ ਚ ਪਾਲਾ ਤੇ ਖਾਲਾ। ਜੇ ਗਰਮ ਖਾਣੀ ਗਰਮ ਖਾ ਲਾ, ਜੇ ਠੰਡੀ ਖਾਣੀ ਏ ਤੇ ਫਰਿੱਜ ਚ ਰੱਖ ਲਾ।
ਖਾ ਲਈ ਚੱਲ ਫਿਰ ਹੁਣ ਮੈਂ ਤੈਨੂੰ ਹੁਣ ਖਲਾਨੀ ਆ ਰਸ ਮਲਾਈ। ਮਿੱਠਾ ਜਿਆਦਾ ਨਾ ਹੋ ਜਾਵੇ ਚੰਗਾ ਪਹਿਲਾਂ ਲੈਣਾ ਪਨੀਰ ਢਾਈ ਸੌ ਗ੍ਰਾਮ
ਠੀਕ।
ਠੀਕ ਏ, ਖੰਡ ਲੈਣੀ ਆ ਪੰਜ ਸੋ ਗ੍ਰਾਮ। ਛੋਟੀ ਇਲਾਚੀ ਲੈਣੀ ਆ ਤਿੰਨ-ਚਾਰ, ਮੈਦਾਂ ਲੈਣਾ ਪੱਚੀ ਗ੍ਰਾਮ ਠੀਕ ਐ, ਦੁੱਧ ਲੈਣਾ ਪੰਜ ਸੌ ਗ੍ਰਾਮ
ਲੇ ਲਿਆ।
ਕੇੜਵਾ ਪੰਜ-ਛੇ ਬੂੰਦਾ
ਲੈ ਲਏਆ
ਠੀਕ ਏ, ਲੈ ਲਿਆ ਨਾ, ਤੂੰ ਦੁਕਾਨ ਤੋਂ ਲੈ ਕੇ ਆਇਆ ਇਸ ਵੇਲੇ ਦੁਕਾਨ ਖੁੱਲੀ ਆ।
ਚੱਲ ਪਹਿਲਾਂ ਆਪਾਂ ਪਨੀਰ, ਮੈਦਾ ਛਾਨ, ਪਨੀਰ ਲੈਣਾ। ਠੀਕ ਏ ਤੇ ਵਿਚ ਮੈਦਾ ਛਾਨ ਲੈਣਾ
ਮੈਦੇ ਦਾ ਬਣਦਾ?
ਹਾਂ। ਉਹ ਨਾ ਪਨੀਰ ਦੇ ਵਿੱਚ ਮੈਦਾ ਚੰਗੀ ਤਰ੍ਹਾਂ ਗੁੰਨ ਲੈਣਾ।
ਗੁੱਣ ਲਿਆ।
ਉਹਦੀਆਂ ਛੋਟੀਆਂ-ਛੋਟੀਆਂ ਨਾ ਪੂਰੀਆਂ ਬਣਾ ਲੋ
ਬਣਾ ਲਈਆਂ।
ਫਿਰ ਦੁੱਧ ਨੂੰ ਨਾ ਘੱਟ ਅੱਗ ਤੇ ਰੱਖ ਕੇ ਨਾ ਉਹਨੂੰ ਪਕਾਓ। ਜਦੋਂ ਦੁੱਧ ਉਬਲਣ ਲੱਗ ਜੇ ਫੇਰ ਪਨੀਰ ਤੇ ਉਹਦੀਆਂ ਜਿਹੜੀਆਂ ਪੂੜੀਆਂ ਜਿਆਂ ਬਣਾਈਆਂ ਸੀਗੀਆਂ ਦੁੱਧ ਹੈਨਾ ਹਾਂ ਉਹ ਉਹਦੇ ਚ ਪਾ ਦੇਣੀ ਆ, ‌ ਦੁੱਧ ਗਾੜਾ ਹੋਣ ਜਾਣਾ ਹੋਈ ਜਾਣਾ ਫਿਰ ਉਹਦੇ ਚ ਇਲਾ ਇਲਾਇਚੀ ਪੀਸ ਕੇ ਪਾ ਦਿਉ ਠੀਕ ਐ ਤੇ ਠੰਡਾ ਹੋਣ ਲਈ ਰੱਖ ਲੋਓ। ਇਸ ਵਿੱਚ ਫੇਰ ਕੇੜਵੇ ਦੀਆਂ ਬੂੰਦਾ ਪਾ ਕੇ ਖਾਣ ਲਈ ਪਰੋਸੋ। ਖੰਡ ਤਾਂ ਦੱਸੀ ਨੀ, ਕਦੋਂ ਪਾਉਣੀ ਹੈ
ਹੂ
ਕਦੋਂ ਪਾਉਣੀ ਐ, ਦੱਸੀ ਨੀ ਉਹ ਵੀ ਪਾਉਣੀ ਆ, ਜਦੋਂ ਦੁੱਧ ਧਰਿਆ ਨਾ
ਅੱਛਾ ਗੂਗਲ ਤੋਂ ਕੱਡ- ਕਡ ਕਡ ਕੇ ਦੱਸ ਰਹੇ ਹੈ
ਨਹੀਂ ਗੂਗਲ ਤੋਂ ਨੀ ਕਡ ਰਹੀ, ਮੇਰੇ ਕੋਲ ਕਿਤਾਬ ਆ ਉਹ ਚ ਦੱਸ ਰਹੀ ਆ
ਕਿਤਾਬ ਕਿੱਥੋਂ
ਪਈ ਸੀਗੀ, ਅੱਜ ਕਾਪੀਆਂ ਕਿਤਾਬਾਂ ਫੋਲੀਆਂ, ਉਹਦੇ ਚ ਪਈ ਸੀ
ਅੱਛਾ, ਪੜਦਾ ਸਾਈਡ ਤੇ ਕਰਿਯੋ
ਮੈਂ ਕਿੳ ਏਝ ਕਰਾਂ ਹੁਣ
ਕਰੋ ਤੇ ਸਹੀ
ਹੋਰ, ਚੱਲ ਬਣਾਵਾਂਗੇ ਵੀ ਕਿਸੇ ਦਿਨ ਠੀਕ ਹੈ
ਜ਼ਰੂਰ -ਜ਼ਰੂਰ
ਹਾਂ, ਵੈਸੇ ਰਸ ਮਲਾਈ ਤੇ ਰਬੜੀ ਤਾਂ ਸੌਖੀ ਅਈ ਆ
ਹਾਂ, ਇਹਨੀ ਔਖੀ ਨੀ ਗੀ
ਸੋਖੀ ਆ, ਬਸ ਟਾਈਮ ਹੀ ਲੱਗਣਾ ਇਹਨਾਂ ਨੂੰ
ਹਾਂ, ਟਾਈਮ ਲੱਗਦਾ ਉਹ ਬਾਅਦ ਚੋਂ ਹੋ ਜਾਂਦੀ ਏ, ਪਰ ਖਾਣ ਚ ਵੀ ਮਜ਼ਾ ਆਂਦਾਏ।
ਹੌਲੀ-ਹੌਲੀ ਕਰਨੀ ਆ ਨਾ ਜਿਹੜੀਆਂ ਚੀਜ਼ਾਂ, ਉਹਨੂੰ ਟਾਈਮ ਲੱਗਣਾ।
ਹੋਰ, ਅੱਜ ਕੱਲ ਉਹ ਕੀ ਕਰਦਾ ਐ?
ਕੌਣ?
ਦੀਸ਼ੂ
ਕੌਣ ਦੀਸ਼ੂ?
ਦੀਸ਼ੁ।
ਹੂ ਬਸ।
ਹੋਰ?
ਹੋਰ ਬੈਠੇ ਆ।
ਤੂੰ ਸੁਣਾ ਕੋਈ ਗੱਲ ਬਾਤ ਹੁਣ?
ਆਪਾਂ ਕੀ ਸੁਣਾਈਏ, ਪਏ ਆ ਅਸੀਂ ਤਾਂ, ਬਾਰਿਸ਼ ਦਾ ਆਨੰਦ ਲੈ ਰਹੇ ਹਾਂ।
ਹਾਂ, ਉਹ ਤਾਂ ਆਨੰਦ ਤਾਂ ਬਾਰਿਸ਼ ਦਾ ਬਾਰਿਸ਼ ਦੇ ਵਿੱਚ ਜਾ ਕੇ ਲਈ ਦਾ ਹੁੰਦਾ।
ਓ ਠੰਡੀ-ਠੰਡੀ ਹਵਾ ਚੱਲ ਰੀ ਐ।
ਚੱਲ ਤੈਨੂੰ ਮੈਂ ਸੂਜੀ ਦਾ ਕੜਾਹ ਦੱਸਦੀ ਆਂ। ਆਪਾਂ ਐਂ ਕਰਾਂਗੇ, ਹੁਣ ਕਿਸੇ ਦਿਨ ਨਾ ਮੂੰਗ ਦਾਲ ਦਾ ਹਲਵਾ ਬਣਾਵਾਂਗੇ।
ਬਣਾ ਲਿਓ।
ਖਾਧਾ ਕਦੀ
ਸ਼ਾਇਦ ਖਾਇਆ
ਹਾਂ ਖਾਇਆ, ਬੜਾ ਸਵਾਦ ਹੁੰਦਾ
ਚਲੋ, ਸੂਜੀ ਦਾ ਦੱਸੋ ਮੈਨੂੰ ਫਿਲਹਾਲ
ਕੀ ਸਬਜ਼ੀ
ਸੂਜੀ-ਸੂਜੀ।
ਸੂਜੀ ਦਾ ਹਲਵਾ।
ਹੂ ਹਾਂ।
ਚਲ ਠੀਕ ਐ, ਦੋ ਸੌ ਗ੍ਰਾਮ ਸੂਜੀ ਲੈਣੀ ਆ। ਐਚ ਨਾ ਸਾਰਾ ਬਰਾਬਰ ਦੀਆਂ ਚੀਜ਼ਾਂ ਪੈਂਦੀਆਂ ਹੁੰਦੀਆਂ ਨੇ।
ਅੱਛਾ।
ਦੋ ਸੌ ਗ੍ਰਾਮ ਘਿਓ।
ਲੈ ਲਿਆ।
ਦੋ ਸੌ ਗ੍ਰਾਮ ਖੰਡ।
ਲੈ ਲੀ।
ਬਸ ਫੇਰ ਤਾਂ ਕਿਸ਼ਮਿਸ਼ ਪਾਣੀ ਆ। ਗੁਲਾਬ- ਗੁਲਾਬ ਜਲ ਹੋ ਗਿਆ। ਤੇ ਇਲਾਇਚੀਆਂ ਹੋ ਗਿਆ। ਬਾਕੀ ਹੋਰ ਜਿਹੜਾ ਕੁਛ ਤੁਸੀਂ ਪਾਉਣਾ ਚਾਹੁੰਦੇ ਹੋ ਪਾਲੋ।
ਗੁਲਾਬ ਜਾਮੁਨ ਕਹਿਣ ਲੱਗੇ ਸੀ, ਪਹਿਲਾਂ ਐ ਖਾਣ ਦਾ ਦਿਲ ਕਰਦਾ।
ਗੁਲਾਬ-ਜਾਮੁਨ, ਗੁਲਾਬ ਜਲ।
ਹਾਂ ਪਹਿਲਾਂ ਤਾਂ ਕਿ ਗੁਲਾਬ ਜਾਮੁਣ ਮੂੰਹ ਚੋਂ ਨਿਕਲਣ ਲੱਗਿਆ ਸੀ।
ਹਾਂ ਉਹਨੂੰ ਵੀ ਖਾਦੀ ਨੂੰ ਟੈਮ ਹੋ ਗਿਆ ਨਾ ਹੁਣ।
ਹ, ਚਲੋ ਠੀਕ ਹੈ ਲੈ ਲਿਆ ਸਾਰਾ।
ਸਭ ਤੋਂ ਪਹਿਲਾਂ ਆਪਾਂ ਸੂਜੀ ਨੂੰ ਨਾ ਉਹ ਉਹਨਾਂ ਨੇ ਤਾਂ ਹੋਰ ਤਰ੍ਹਾਂ ਸੂਜੀ ਨੂੰ ਨਾ ਚਾਰ ਗੁਣਾ ਪਾਣੀ ਪਤੀਲੇ ਚ' ਪਾ ਕੇ। ਗਰਮ ਕਰੋ। ਤੇ ਉਹਦੇ ਚ' ਖੰਡ ਪਾ ਦਿਓ। ਖੰਡ ਪਾਣੀ ਵਿੱਚ ਚੰਗੀ ਤਰ੍ਹਾਂ ਸੂਜੀ ਨਾਲੋਂ ਨਾ ਅੱਛਾ ਜੇੜੀ ਜਿਵੇਂ ਹੁਣ ਸੂਜੀ ਆਪਾਂ ਦੋ ਸੌ ਗ੍ਰਾਮ ਲਈਏ ਨਾ
ਹਮ-ਮ।
ਹੈਨਾ। ਉਹ ਤੇ ਚਾਰ ਗੁਣਾ ਪਾਣੀ ਲੈਣਾ।
ਅੱਛਾ ਠੀਕ ਹੈ ਲੈ ਲਿਆ।
ਚ ਨਾ ਜੇੜੀ ਆਪਾਂ ਦੋ ਸੌ ਗ੍ਰਾਮ ਖੰਡ ਲਈ ਆ। ਉਹ ਪਾਣੀ ਚੋਂ ਪਾ ਕੇ ਨਾ ਉਬਲਣੀ ਰੱਖ ਦੇਣੀ ਆ।
ਅਖਤੀ।
ਹਾਂ ਜਦੋ ਔ ਖੰਡ ਘੁਲ ਜੂ ਗੀ ਨਾ, ਫੇਰ ਉਹਨੂੰ ਗੈਸ ਨੂੰ ਬੰਦ ਕਰ ਦੇਣਾ। ਤੇ ਉਹਦੇ ਚ ਕਿਸ਼ਮਿਸ਼ ਪਾ ਦੇਣੇ ਆ, ਠੀਕ ਆ। ਇੱਕ ਕੜਾਹੀ ਵਿੱਚ ਘਿਓ ਪਾਣਾ, ਘਿਓ ਗਰਮ ਕਰਨਾ।
ਕਰ ਲਿਆ।
ਫੇਰ ਉਹ ਚ ਸੂਜੀ ਪਾ ਦੇਣੀ ਆ ਉਹਨੂੰ ਭੁੰਨ ਲੈਣਾ ਚੰਗੀ ਤਰ੍ਹਾਂ।
ਠੀਕ ਹੈ।
ਅ ਸੂਜੀ ਬਰਾਊਨ ਜੇ ਕਲਰ ਦੀ ਹੋਗੀ ਨਾ ਹੈਨਾ ਉਹ ਚ' ਖੁਸ਼ਬੂ ਆਉਣ ਲੱਗਜੂ ਥੋੜ੍ਹੀ - ਥੋੜ੍ਹੀ ਹੈਨਾ ਫੇਰ ਉਹਨੂੰ ਘਿਓ ਛੱਡਣ ਲੱਗ ਜਾਓ ਫਿਰ ਚੋਂ ਜਿਹੜਾ ਆਪਾਂ ਗਰਮ ਪਾਣੀ ਨੀ ਬਣਾਇਆ ਚੀਨੀ ਵਾਲਾ ਕਿਸ਼ਮਿਸ਼ ਆਲਾ ਓ ਗਰਮ ਪਾਣੀ ਓ ਚ ਪਾ ਦੇਣਾ।
ਪਾਤਾ
ਫੇਰ ਓ ਜੇੜੀ ਅੱਗ ਆ ਓ ਘੱਟ ਤੇ ਕਰ ਦੇਣੀ ਐ। ਫਿਰ ਸੂਜੀ ਨੂੰ ਹਲਾਉਂਦੇ ਰੈਣਾ, ਫੇਰ ਓ ਸਾਰਾ ਪਾਣੀ ਸੁੱਕ ਜੂਗਾ ਸੂਜੀ ਘਿਓ ਛੱਡਣ ਲੱਗ ਜੂਗੀ ਫੇਰ ਓਦੇ ਚ ਆਪਾਂ ਬਦਾਮ ਛੋਟੀਆਂ ਇਲਾਇਚੀਆਂ ਤੇ ਗੁਲਾਬ ਜਲ ਛਿੜਕ ਦੇਣਾ। ਤਾਂ ਉਹ ਚੋ ਖੁਸ਼ਬੂ ਆਊਗੀ ਫੇਰ ਪਲੇਟਾਂ ਵਿੱਚ ਪਾ ਕੇ, ਉੱਪਰੋਂ ਚਾਂਦੀ ਦਾ ਵਰਕ ਲਗਾ ਕੇ ਇਹਨੂੰ ਥੋੜਾ-ਥੋੜਾ-ਥੋੜਾ-ਥੋੜਾ ਕਰਕੇ ਖਾਓ। ਏਦਾਂ ਈ ਬੇਸਣ ਦਾ ਬਣਦਾ।
ਪਰ ਮਜਾ ਕੜਾ ਖਾਣ 'ਚ, ਹਲਵਾ ਖਾਣ 'ਚ ਤਾਦ ਆ ਜ ਥੋੜਾ ਨਾ ਲਾਇਕ, ਖਿਚੜੀ ਵਰਗਾ ਬਣਿਆ ਹੋਵੇ।
ਇਦੇ ਚ ਜਿਹੜਾ ਸੂਜੀ ਦਾ ਹੁੰਦਾ ਨਾ ਉਹ ਨੀ ਇੱਦਾ ਦਾ ਬਣਦਾ।
ਬਣਦਾ ਉਸ ਦਿਨ ਬਣਾਇਆ ਸੀਗਾ ਯਾਰ ਇੰਨਾ ਵਧੀਆ ਬਣਿਆਂ। ਤੁਸੀ ਜਲਦੀ - ਜਲਦੀ 'ਚ ਬਣਾਇਆ ਸੀ ਪਰ, ਬਣਿਆ ਬਹੁਤ ਵਧੀਆ ਸੀ ਓਹੋ।
ਅੱਛਾ।
ਸੂਜੀ ਦਾ ਤਾ ਵੈਸੇ ਵੀ ਦਰਦਰਾ ਥੋੜਾ ਜਿਹਾ ਉਹੀ ਬਣਦਾ ਖੜਮਾ - ਖੜਮਾ ਜਿਹਾ, ਕਿਉਕਿ ਉਹ 'ਚ ਦਾਣੇਦਾਰ ਹੁੰਦੀ ਏ ਨਾ ਸੁ ਤਾਂ
ਵੀ ਜੇ ਬਿਨਾਂ ਦਾਣੇਦਾਰ ਬਣਾਈਏ ਫੇਰ ਉਹ ਇਹੋ ਜਿਹਾ ਬਣ ਜਾਂਦਾ ਆ।
ਓ ਸੂਜੀ ਹੁੰਦੀ ਦਾਣੇਦਾਰ ਆਲੀ ਬਿਨਾਂ ਦਾਣੇਦਾਰ ਆਲੀ ਸੂਜੀ ਵੀ ਨੀ ਹੁੰਦੀ।
ਅੱਛਾ।
ਹੂੰ ਸੂਜੀ ਦਾ ਤਾਂ ਏਦਾਂ ਦਾ ਈ ਬਨਦਾ। ਆਟੇ ਦਾ ਹੋ ਯਾਂਦੈ ਥੋੜਾ ਯਿਹਾ ਦੂਜੀ ਤਰਾਂ, ਖਿਚੜੀ ਆਲੇ।
ਅੱ ਅੱਛਾ ਹੋ ਜਾ ਬਣ ਜਾਏਗਾ ਸੂਜੀ ਦਾ ਨਹੀਂ ਯਾਰ ਸੂਜੀ ਦਾ ਉਸ ਦਿਨ ਤੁਸੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਸੂਜੀ ਦਾ ਉਸ ਦਿਨ ਬਣਾਇਆ ਸੀ ਮੈਨੂੰ ਵਧੀਆ ਲੱਗਦਾ ਉਹ
ਹੂੰ
ਤੁਸੀਂ ਦੁੱਧ ਪਤਾ ਨੀ ਪਾਣੀ ਵੱਧ ਪਾਇਆ ਸੀਗਾ ਉਹਦੇ ਨਾਲ ਬਣ ਗਿਆ ਸੀ।
ਪਾਣੀ ਵੱਧ ਪਾਤਾ ਹੋਣਾ ਜਾਂ ਦੁੱਧ ਪਾਤਾ ਹੋਣਾ ਥੋੜਾ ਜਿਹਾ
ਹੁੰ
ਹੋ ਸਕਦਾ, ਬਣ ਗਿਆ ਹੋਵੇ। ਨਵੀਂ ਡਿਸ਼
ਚਲੋ
ਹੈਂ, ਕਿਵੇਂ?
ਚਲੋ ਠੀਕ ਐ ਸਰ ਬਾਏ ਬਲ
ਕੋਈ ਨੀ ਐਵੇਂ ਕਿਵੇਂ ਬਾਏ ਬਾਏ
ਅੱਛਾ
ਹਾਂ
ਅੱ
ਹੋਰ
ਹੋਰ ਬਸ ਵਧੀਆ।
ਬਣਾਵਾਂਗੇ ਮੂੰਗ ਦਾਲ ਦਾ ਹਲਵਾ।
ਜ਼ਰੂਰ -ਜ਼ਰੂਰ।
ਵਧੀਆ ਬਣਦਾ ਉਹ ਵੀ ਹੁਣ ਮੈਂਕੋ ਬੁੱਕ ਪਈ ਹੁਣ ਇਹ ਚੋਂ ਬਣਾਵਾਂਗੀ ਚੀਜ਼ਾਂ ਤਰ੍ਹਾਂ-ਤਰ੍ਹਾਂ ਦੀਆਂ।
ਸੰਡੇ ਨੂੰ ਇੱਕ ਚੀਜ਼ ਬਣਾ ਲਿਆ ਕਰਨੀ ਆ।
ਸਭ ਤੋਂ ਵਧੀਆ।
ਹੈਂ।
ਕੁਸ਼ ਨੀ।
ਕੁਛ ਨੀ, ਚੱਲ ਠੀਕ ਆ ਓੱਕੇ ਜੀ।
ਓੱਕੇ।
ਮੇਰੇ ਕੱਪੜੇ ਚ ਟੋਕਾਂ ਕਿੱਥੋਂ ਲੱਗਣ ਲੱਗ